ਹੈਲੋ! ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ-
ਹਾ-
ਕਿ ਹਾਲ ਹੈ ਭੈਣ ਜੀ?
ਹਾਂ, ਮੈਂ ਠੀਕ- ਠਾਕ ਹਾਂ। ਤੁਸੀ ਸੁਣਾਓ ਠੀਕ ਹੋ?
ਹਾਂਜੀ- ਹਾਂਜੀ ਵਧੀਆ ਸਭ। ਬੜੇ ਦਿਨਾਂ ਬਾਅਦ ਯਾਦ ਕੀਤਾ ਭੈਣ ਜੀ ਤੁਸੀ।
ਹਾਂ! ਬਸ ਵੈਸੇ ਹੀ, ਮੈ ਕਾਫ਼ੀ ਦਿਨਾਂ ਤੋਂ ਯਾਦ ਕਰ ਹੀ ਰਹੀ ਸੀ। ਤੇ ਮੈ ਕਿਹਾ ਸੋਚੀ ਚਲੋ ਅੱਜ ਫੋਨ ਕਰ ਹੀ ਲਵਾਂ-
ਨਹੀ- ਨਹੀ ਵਧੀਆ ਕੀਤਾ ਤੁਸੀਂ ਸਗੋਂ ਫੋਨ ਤਾਂ ਕੀਤਾ, ਚਲੋ ਕਿਸੇ ਭਾਨੇ ਯਾਦ ਤਾਂ ਕੀਤਾ-
ਹਾਂਜੀ- ਹਾਂਜੀ, ਚਲੋ ਯਾਦ ਹਾਂਜੀ ਯਾਦ ਤੇ ਰੋਜ਼ ਹੀ ਆਉਦੀ ਵੀ ਸੀਗੀ ਕਿਨੇ ਦਿਨ ਹੋ ਗਏ ਨੇ।
ਹਮ
ਤੁਹਾਡਾ ਚੱਕਰ ਨੀ ਲੱਗਿਆ ਕਿ ਗੱਲ ਤੁਸੀ। ਇੱਧਰ ਹੀ ਹੋ ਕਿਥੇ ਗਏ ਪੇ ਹੋ-
ਨਹੀ- ਨਹੀ, ਭੈਣ ਜੀ ਘਰ ਹੀ ਹਾਂ। ਤੁਹਾਨੂੰ ਪਤਾ ਗਰਮੀ ਬੜੀ ਹੋਈ ਪਈ ਪੰ -ਪੰਤਾਲੀ ਡਿਗਰੀ ਤੱਕ ਟੈਂਪ- ਫਰੇਚਰ ਹੀ ਹੋਇਆ ਤਾ ਜੇ ਤੇ ਬਿਨਾਂ ਤੇ ਹੋਰ, ਬਿਨਾ ਏ ਸੀ ਦੇ ਰਿਹਾ ਹੀ ਨਹੀ ਜਾਦਾ। ਦੋ ਮਿੰਟ ਏ ਸੀ ਬੰਦ ਕਰਦੇ ਬੱਚੇ ਚ- ਚੀਕਾਂ ਮਾਰਨੇ ਸ਼ੁਰੂ ਹੋ ਜਾਂਦੇ ਨੇ। ਗਰਮੀ ਲੱਗਦੀ ਪਈ, ਗਰਮੀ ਲੱਗਦੀ ਪਈ। ਫਿਰ ਸਾਰਾ ਦਿਨ ਵੀ ਨਹੀ ਏ ਸੀ ਚਲਾਇਆ ਜਾਦਾ ਨਾ ਭੈਣ ਜੀ ਕੀ ਕਰੀਏ ਦੱਸੋ-
ਹਾਂਜੀ, ਉਹ ਤੇ ਗੱਲ ਸਾਰਾ ਦਿਨ ਨਈ ਚਲਾ ਸਕਦੇ। ਹਾਂ
ਸ਼ਾਮ ਦੇ ਟਾਈਮ ਆਪਣਾ ਕੋਈ ਸਬਜ਼ੀ- ਸੁਬਜ਼ੀ ਲੈਣ ਬਾਹਰ ਜਾਣਾ ਹੋਏ ਤੇ- ਪਹਿਲੇ ਵੇਖਣਾ ਪੈਂਦਾ ਮੌਸਮ ਧੁੱਪ ਗਈ ਨਹੀ ਗਈ ਛੇ ਵਜੇ ਤੱਕਨ ਧੁੱਪ ਹੀ ਨਹੀ ਜਾਦੀ ਪਈ- ਤ ਇਨੀ ਗਰਮੀ ਪੈਂਦੀ ਫਿਰ ਇਸ ਵਾਰੀ-
ਅੱਜ ਤੇ, ਅੱਜ ਬਹੁਤ ਗਰਮੀ ਏ, ਬਹੁਤ ਗਰਮੀ ਏ ਅੱਜ।
ਤੇ ਅੱਜ ਕੀ ਭੈਣ ਜੀ ਰੋਜ਼ ਹੀ ਇਸ ਇਸ ਵਾਰੀ ਤਾਂ ਮੈਂ ਕੈਨੀ ਗਰਮੀ ਬਹੁਤ ਪੈ ਰਹੀ ਹੈ। ਇਹ ਮੀਂਹ ਆਇਆ ਥੋੜ੍ਹਾ -ਬਹੁਤਾ ਪਿੱਛੇ ਤਾਂ ਸਗੋਂ ਉਸ ਤੋਂ ਬਾਅਦ ਇਹ ਹੁੰਦਾ ਨਾ ਕਿ ਚੱਲ ਮੌਸਮ ਹੁਣ ਥੋੜ੍ਹਾ ਵਧੀਆ ਹੋ ਜਾਵੇਗਾ। ਸਗੋਂ ਹੋਰ ਉਲ ਉਟਾ ਹੋਰ ਗਰਮੀ ਪੈ ਗਈ ਜੇ, ਉਲਟਾ ਹੀ ਹਿਸਾਬ ਹੋਇਆ।
ਹਾਂਜੀ, ਹੋਰ ਬੱਚੇ ਠੀਕ ਨੇ ਤੁਹਾਡੇ?
ਹਾਂਜੀ ਹਾਂ ਹਾਂਜੀ ਭੈਣ ਜੀ ਸਭ ਵਧੀਆ, ਤੁਸੀਂ ਦੱਸੋ ਕੀ ਕਰਦੇ ਸੀ ਬੱਚੇ ਤੁਹਾਡੇ?
ਹਾਂ, ਬੱਚੇ ਪਾਸ ਹਉਣੇ ਫਰੀ ਹੋਇਆ। ਆਪਣਾ ਦੁੱਧ ਦਿੱਤਾ ਬੱਚਿਆਂ ਨੂੰ। ਲੇਟੇ ਹੋਏ ਨੇ, ਟੀ ਵੀ ਦੇਖ ਰਹੇ ਨੇ। ਹਾਂਜੀ, ਉਹ ਨਾ ਮੈਂ ਤੁਹਾਡੇ ਕੋਲ ਕੁਝ ਪੁੱਛਣਾ ਸੀਗਾ। ਮੈਂ ਨਾ ਤੁਹਾਡੀ ਫੋਟੋ ਵੇਖੀ ਸੀ, ਤੁਸੀਂ ਉਹਦੇ ਚ ਬਲੈਕ ਕਲਰ ਦਾ ਸੂਟ ਪਾਇਆ ਦਾ ਸੀ
ਅੱਛਾ- ਅੱਛਾ, ਭੈਣ ਜੀ ਬੜੇ ਕੋਂਪਲੀਮੈਂਟਸ ਆਏ ਨੇ ਉਹ ਸੂਟ 'ਤੇ ਤਾਂ ਮੈਨੂੰ ਮੈਂ ਕੀ ਦੱਸਾਂ ਤੁਹਾਨੂੰ ਮੈਂ -ਕਿੰਨੀ ਜ਼ਿਆਦਾ ਹੀ ਸੋਹਣੀ ਲੱਗਦੀ ਪਈ ਸੀ ਕਿ ਮੈਂ ਉਹ ਸੂਟ ਵਿਚ ਜਾਂ ਸੂਟ ਵਧੀਆ ਲੱਗ ਰਿਹਾ ਸੀ।
ਬਹੁਤ ਸੋਹਣਾ ਲੱਗ ਰਿਹਾ ਸੀ ਔਰ ਤੁਸੀਂ ਵੀ ਬਹੁਤ ਸੋਹਣੇ ਲੱਗ ਰਹੇ ਸੀਗੇ।
ਅੱਛਾ- ਅੱਛਾ ਜੀ, ਥੈਂਕ ਯੂ ਜੀ।
ਹਾਂਜੀ, ਉਹ ਮੈਂ ਵੀ ਨਾ ਪਸੰਦ ਆਇਆ ਸੀ ਮੈਂ ਵੀ ਦੇ ਰ, ਤੁਸੀਂ ਕਿੱਥੋਂ ਲਤਾ ਸੂਟ
ਭੈਣ ਜੀ ਮੈਂ ਕਹਿੰਦੀ ਹ ਬਥੇਰੇ ਜਣਿਆਂ ਨੇ ਪੁੱਛਿਆ ਮੇਰੇ ਕੋਲ, ਐ ਨਾ ਨਾ ਔਨਲਾਈਨ ਹੀ ਮੰਗਵਾਇਆ, ਮੈਂ ਵੈਸੇ ਤਾਂ ਔਨਲਾਈਨ ਚੀਜ਼ ਵਧੀਆ ਆ ਜੇ ਤੇ ਮੈਂ ਕਹਿੰਦੀ ਹਾਂ ਕੀ ਗੱਲ ਏ, ਪਰ ਕਈ ਵਾਰੀ ਡਰ ਜਿਹਾ ਵੀ ਰਹਿੰਦਾ ਔਨਲਾਈਨ ਨਾ ਆਪਣਾ ਐ ਮੈਂ ਲਿੰਕ ਭੇਜਾਂਗੀ ਤੁਹਾਨੂੰ ਇੰਸਟਾਗ੍ਰਾਮ ਦਾ ਇੱਕ ਪੇਜ ਹੈਗਾ ਜੇ, ਮੇਰੀ ਸਹੇਲੀ ਨੇ ਦੱਸਿਆ ਸੀ ਸਗੋਂ ਮੈਨੂੰ ਇਹ ਪੇਜ
ਅੱਛਾ, ਤੇ ਮੈਨੂੰ ਵੀ ਭੇਜਣਾ, ਮੈਂ ਵੀ ਮੰਗਵਾ ਲਾਂਗੀ
ਹਾਂਜੀ ਭੈਣ ਜੀ, ਮੈਂ ਕਹਿੰਦੀ ਹਾਂ ਲਿੰਕ ਭੇਜਾਂਗੀ ਤੇ ਉਹ ਲਿੰਕ 'ਤੇ ਆਪਣੇ, ਇੱਕ ਤੋਂ ਇੱਕ ਸੂਟ ਨੇ ਆਪਣਾ ਚਾਹੇ ਤੁਸੀਂ ਟਰਡੀਸ਼ਨਲ ਵੀਅਰ ਲਓ ਨਾ ਵੈਸਟਰਨ ਲੈ ਲਓ, ਚਾਹੇ ਇੰਡੋ ਵੈਸਟਰਨ ਲੈ ਲਓ ਚਾਹੇ ਘਰ ਪਾਉਣ ਦੇ ਡੇਲੀ ਵੀੇਅਰ ਦੇ ਚਾਹੇ ਤੁਸੀਂ ਪਾਰਟੀ ਵੀੇਅਰ ਲੈ ਲਓ, ਹਰ ਹਿਸਾਬ ਦੇ ਸੂਟ ਨੇ, ਕੋਟਨ ਦੇ ਜੋ ਫੈਬਰਿਕ ਲਿਖਿਆ ਹੋਏਗਾ ਨਾ ਉਹੀਓ ਫੈਬਰਿਕ ਆਏਗਾ ਕੋਟਨ ਸਿਲਕ ਸਾਰੇ ਅੱਜ ਕੱਲ੍ਹ ਮੈਂ ਕਹਿੰਦੀ ਹਾਂ ਫਰਸੀ ਸਲਵਾਰਾਂ ਕਿੰਨੀਆਂ ਚੱਲੀਆਂ ਦੀਆਂ ਉਹ ਸੂਟ ਵੀ ਆਏ ਦੇ ਸੀ ਜੇ ਉਧਰ ਕੋਲ ਇੱਕ ਵਾਰੀ ਤੁਸੀਂ ਵੀ ਮੰਗਾਵਾ ਵੇਖੋ, ਬੜੀ ਵਧੀਆ ਕੁਆਲਿਟੀ ਹੈ ਮ ਕਹਿੰਦੀ ਹਾਂ, ਤੁਹਾਨੂੰ ਵਟਸਐਪ ਕਰਨੀ ਹਾਂ ਲਿੰਕ
ਹਾਂਜੀ ਉਹ ਤੁਹਾਡਾ ਸੂਟ, ਮਤਲਬ ਕਿਹੜਾ ਫੈਬਰਿਕ ਹੈ
ਇਹ ਤਾਂ ਭੈਣ ਜੀ ਕੋਟਨ ਨੀ, ਆਪਣਾ ਡੇਲੀ ਵੇਅਰ ਦੇ ਹਿਸਾਬ ਨਾਲ ਮੰਗਾਇਆ ਸੀ ਨਾ ਨਾਲੇ ਉੱਥਤੇ ਥੋੜ੍ਹਾ ਕੰਮ ਹੋਇਆ, ਤਾਂ ਉਹਦੇ ਪਰ ਲੱਗਦਾ ਨਹੀਂ, ਕਾਟਨ ਦਾ, ਪਰ ਸੋਫਟ ਬੜਾ ਕੱਪੜਾ
ਉਹੀ ਲਾਗ ਨਹੀਂ ਰਿਹਾ ਸੀ, ਕੋਟਣ ਦਾ ਸੀਗਾ ਬੜਾ ਪਿਆਰਾ ਲੱਗ ਰਿਹਾ ਸੀ, ਜਿਸ ਤਰ੍ਹਾਂ ਪਾਰਟੀ ਵੀ ਲਗਾ ਲੋ
ਹਾਂਜੀ- ਹਾਂਜੀ, ਨਹੀਂ ਕੋਈ ਨਹੀਂ ਤੁਸੀਂ ਕਦੇ ਘਰ ਚੱਕਰ ਲਾਉਣਾ ਮੈਂ ਤੁਹਾਨੂੰ ਆਪਣਾ ਸੂਟ ਵੀ ਵਿਖਾਵਾਂਗੀ ਮੈਂ ਕਹਿੰਦੀ ਹਾਂ, ਜਿਹੜਾ ਮੈਂ ਸੂਟ ਪਾਇਆ ਸੀ ਨਾ, ਉਹੀਓ ਸੂਟ ਦੀ ਲਿੰਕ ਭੇਜ ਦਾਂਗੀ ਮੈਂ ਤੁਹਾਨੂੰ ਨਾਲ ਹੀ ਉਤੇ ਸਾਰੀ ਨਾ, ਆਪਣਾ ਪੇਜ ਖੁੱਲ੍ਹ ਜਾਵੇਗਾ ਉਹ ਬ ਬਿਊਟੀਕ ਦਾ ਹੀ ਕੰਮ ਹੈ ਉਹਨਾਂ ਦਾ, ਤੇ ਮੇਰੀ ਸਹੇਲੀ ਦੀ ਫਰੈਂਡ ਟੀਏ ਅੱਗੇ, ਉਹਨੇ ਆਪਣਾਇਆ ਕੰਮ ਖੋਲ੍ਹਿਆ ਦਾ ਥੋੜਾ ਪੰਜਾਬ ਵਾਲ ਸਾਈਡ, ਲੁਧਿਆਣਾ ਦੀ ਹੈ ਨਾ ਤੇ ਉਧਰੋਂ ਕਾਫ਼ੀ ਔਨਲਾਈਨ ਬੰਦੇ ਜੁੜੇ ਦੇ ਨੇ ਉਹਦੇ ਨਾਲ
ਚਲੋ ਵਧੀਆ, ਆਪਣਾ, ਇਹ ਜੂਲਰੀ ਵਗੈਰਾ ਵੀ ਮਿਲ ਜਾਂਦੀ ਉਥੇ ਥੇ, ਓਨਲਾਈਨ ਹੀ
ਹਾਂਜੀ ਭੈਣ ਜੀ। ਆਪਣਾ ਜਊਲਰੀ ਵਗੈਰਾ ਦੀ ਤਾਂ ਵੈਸੇ ਦੂਜੀ ਸਾਈਡ ਏ। ਇਹ ਚਾਹੇ ਤੁਸੀਂ, ਆਪਣਾ ਜਿਹੜੇ ਅੱਜ
ਅਮਾਜ਼ੋਨ ਵਗੈਰਾ ਨਹੀਂ ਚੱਲੇ। ਉੱਧਰੋਂ ਵੇਖ ਲਓ। ਜੂਲਰੀ ਤਾਂ ਬੜੀ ਵਧੀਆ ਆਉਂਦੀ ਉੱਧਰੋਂ ਵੀ। ਮੈਂ ਤੁਹਾਨੂੰ ਭੇਜਾਂਗੀ ਲਿੰਕ 'ਤੇ ਵੀ ਮੈਂ ਕਹਿੰਦੀ ਸਗੋਂ, ਭੈਣ ਜੀ ਮੀਸ਼ੋ ਵੀ ਬੜਾ ਵਧੀਆ ਜੇ। ਰੇਟ ਵੀ ਇੱਕਦਮ ਵਧੀਆ ਤੇ, ਪਿੱਛੇ ਚਦਰਾ ਮੰਗਾਈ ਮੰਗਾਈਆਂ ਸੀ ਕੋਟਨ ਦੀਆਂ, ਮੀਸ਼ੋ ਤੋਂ
ਅੱਛਾ
ਇੰਨੀ ਵਧੀਆ ਨਿਕਲੀਆਂ ਨੇ। ਮੈਂ ਕਹਿੰਦੀ ਹਾਂ। ਰੇਟ ਵੀ ਕੁਛ ਵੀ ਨਹੀਂ, ਇਹ ਸਿੰਗਲ ਬੈੱਡ ਦੀ, ਆਪਣੀ ਚੰਦਰ ਸੀਗੀ, ਅ ਢਾਈ ਸੌ ਤੱਕਦੀ ਹਾਂ। ਢਾਈ ਸੌ ਦੀ ਐਕਸੀ ਨਾਲ ਸਿੰਗਲ ਬੈਡ ਦੀ ਚਦਰ ਦੇ ਨਾਲ ਇੱਕੋ ਸੀ ਏ। ਕੀ ਕਹਿੰਦੇ ਨੇ, ਇਹਨੂੰ ਪਿਲੋ ਕਵਰ
ਔਫਲਾਈਨ ਸ਼ੋਪਿੰਗ ਕੀਤਾ ਆਪਣਾ, ਔਨਲਾਈਨ ਸ਼ੋਪਿੰਗ ਕੀਤੀ ਨੀ
ਹਮ
ਤੇ ਮੈਨੂੰ ਨਾ ਪਤਾ ਵੀ ਨਹੀਂ ਹੈਗਾ। ਮੈਂ ਸੋਚਣੀ ਹਾਂ। ਸ਼ਾਇਦ ਫੈਬਰਿਕ ਸਹੀ ਆਏਗਾ ਜਾਂ ਨਹੀਂ ਆਏਗਾ। ਤੇ ਤਾਂ ਹੀ ਮੈਂ ਕਿਹਾ ਤੁਹਾਡੇ ਕੋਲ ਪੁੱਛਾਂਗੀ। ਤੁਸੀਂ ਕਿਵੇਂ ਮੰਗਵਾਆ ਸੀਗਾ। ਤੇ, ਚਲੋ ਤੁਸੀਂ ਦੱਸਇਆ, ਚਲੋ ਵਧੀਆ ਹੀ ਹੋਏਗਾ, ਜੋ ਵੀ ਏ
ਹਾਂਜੀ ਭੈਣ ਜੀ। ਮੈਂ ਤੁਹਾਨੂੰ ਲਿੰਕ ਭੇਜ ਦਾਂਗੀ। ਚਾਹੇ। ਤੁਸੀਂ ਆਪਣੀ ਕੈਸ਼ ਔਨ ਡਿਲੀਵਰੀ 'ਤੇ ਮੰਗਵਾ ਲੈਣਾ।
ਅੱਛਾ
ਹਾਂਜੀ। ਇਹ ਓਪਸ਼ਨ ਵੀ ਅਵੇਲੇਬਲ ਹੈ। ਉਹਦੇ ਕੋਲ ਨਾ
ਚਲੋ, ਇਹ ਤੇ ਬਿਲਕੁਲ ਹੋਰ ਵੀ ਸਹੀ ਗੱਲ ਹੈ। ਤੇ ਪਾਰਸਲ ਓਪਨ ਹੋਏ ਗਏ।
ਪਾਰਸਲ, ਕੀ ਕਹਿ ਰਹੇ ਭੈਣ ਜੀ ਤੁਸੀਂ।
ਅੱਛਾ। ਜਿਵੇਂ ਓਪਨ ਡਿਲੀਵਰੀ ਹੁੰਦੀ ਨਾ ਆਪਣਾ
ਹਾਂਜੀ-ਹਾਂਜੀ। ਓਪਨ ਡਿਲੀਵਰੀ ਵਿੱਚ ਆਏ। ਤੁਸੀਂ ਉਹ ਸਪੈਸ਼ਲ ਲਿਖ ਦੇ ਨਾਲ-ਨਾਲ ਨਾ ਥੱਲੇ ਡਿਸਕ੍ਰਿਪਸ਼ਨ ਵਿੱਚ ਤੇ ਉਹ ਆਪਣਾ, ਉਵੇਂ ਹੀ ਫਿਰ ਤੁਹਾਨੂੰ ਵਿਖਾ ਦੇਣਗੇ ਓਪਨ ਡਿਲੀਵਰੀ ਵਿੱਚ ਵੀ
ਅੱਛਾ-ਅੱਛਾ। ਠੀਕ
ਬੰਦੇ ਨੂੰ ਵਹਿਮ ਜਿਹਾ ਹੀ ਹੁੰਦਾ ਹੈ ਵੀ ਨਾ, ਕਿਉਂਕਿ ਮੇਰੇ ਨਾਲ ਨਾ ਇੱਕ ਵਾਰੀ ਹੋ ਚੁੱਕਿਆ। ਤੇ ਮੈਂ ਮੰਗਵਾਇਆ ਸੀ। ਮ ਸਭ ਠੀਕ ਸੀਗਾ, ਪ੍ਰਿੰਟ ਵੀ ਠੀਕ ਸੀ। ਤੁਸੀਂ ਦੱਸਿਆ ਸੀ ਨਾ। ਮ ਕੋਟਨ ਸੂਟ, ਉਹ ਨਾ ਮਿਕਸ ਕੱਪੜਾ ਸੀਗਾ।
ਇਹ ਤਾਂ ਹੁੰਦਾ ਭੈਣ ਜੀ ਕਈ ਵਾਰੀ ਨਾ ਔਨਲਾਈਨ ਆਪਣਾ ਫੈਬਰਿਕ ਦਾ ਵੀ 'ਚ ਚਕਰ ਪੈ ਜਾਂਦਾ, ਜਾਂ ਰਿਟਰਨ ਵਗੈਰਾ ਕਰਾਏ ਨਾ ਬੰਦਾ ਉਹ ਵੀ ਨਹੀਂ ਹੁੰਦਾ ਕਈ ਵਾਰੀ
ਫੇਰ ਨਾ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ। ਇੰਨਾ ਮਾੜਾ ਵੀ ਨਹੀਂ ਸੀਗਾ। ਤੇ ਇੰਨਾ ਸੋਣਾ ਵੀ ਨਹੀ ਸੀਗਾ। ਤੇ ਅੱਛਾ ਵੀ ਲੱਗ ਰਿਹਾ ਸੀ। ਪਰ ਮੇਰੇ ਨਾ, ਮਨ ਨੂੰ ਚੱਚਿਆ ਨਹੀਂ।
ਕੋਈ ਨਹੀਂ ਭੈਣ ਜੀ, ਹੈ ਜਿਹੜੀ ਲਿੰਕ ਭੇਜਾਂਗੀ ਨਾ। ਮੈਂ ਬਿਲਕੁਲ ਟਰੱਸਟਡ ਹੈ। ਮੇਰੀ ਫਰੈਂਡ ਜਿਵੇ ਤੁਹਾਨੂੰ ਦੱਸ ਰਹੇ ਹਾਂ। ਅੱਗੇ ਸਹੇਲੀ ਕੰਮ ਕਰਦੀ ਹੈ। ਤੇ ਮੈਂ ਕਹਿੰਦੀ ਹਾਂ। ਇਹਦੇ ਤਾਂ ਫੋਲੋਵਰਸ ਵੀ ਬੜੇ ਹੈਗੇ ਨੇ ਆਪਣਾ ਵਨ ਥਰਟੀ ਕੇ ਫੋਲੋਵਰਸ ਨੇ, ਘੱਟ ਤੋਂ ਘੱਟ ਇਹਦੇ ਤੇ ਮੈਂ ਆਪਣੀ ਸਹੇਲੀ ਨੂੰ ਸਗੋਂ ਕਵਾਂ, ਤੂੰ ਮੈਨੂੰ ਪਹਿਲੇ ਕਿਉਂ ਨੀ ਦੱਸਿਆ। ਕਹਿੰਦੀ ਬੱਸ ਕਦੇ ਧਿਆਨ ਚਿਹਾ ਨਹੀ ਰਿਹਾ। ਇਹਨੇ ਡਰੈਸ ਬਾਈ ਮੇਰੀ ਸਹੇਲੀ ਨੇ ਨਾ ਇੰਡੋ ਵੈਸਟਰਨ ਡਰੈੱਸ ਪਿੱਛੇ ਪਾ ਕੇ ਆਈ, ਬਰਡੇ ਪਾਰਟੀ ਸੀ, ਅ ਸਾਡੇ ਫਰੈਂਡਸ ਗਰੁੱਪ ਪਿੱਛੇ ਕਿਸੀ ਦੀ, ਤੇ ਮੈਂ ਇਹਦੇ ਕੋਲ ਪੁਛਿਆ ਕਿ ਡ੍ਰੈੱਸ ਦੱਸਾਂ ਤਾਂ ਤੂੰ ਇੱਕ ਤੋਂ ਇੱਕ ਪਾਉਂਦੀ, ਤਾਂ ਜਾ ਕੇ ਇਹਨੇ ਮੈਨੂੰ ਦੱਸੀ ਲਿੰਕ
ਅੱਛਾ। ਇਹੀ ਗੱਲ ਨਾ, ਕੁ ਨੇ ਕੋਈ ਮੰਗਵਾਇਆ ਹੋਵੇ ਨਾ ਪਹਿਲੇ ਕੋਈ ਚੀਜ਼, ਫੇਰ ਬੰਦੇ ਨੂੰ ਸ ਉਹ ਰਹਿੰਦਾ ਠੀਕ ਰਹਿੰਦਾ।
ਤੇ ਹੋਰ ਤਾਂ ਹੀ ਮੈਨੂੰ ਥੋੜਾ ਜਿਹਾ ਵਿਸ਼ਵਾਸ ਜਿਹਾ ਹੋਇਆ ਉਹਦੇ ਤੇ ਮੈਂ ਕਿਹਾ ਚੱਲ ਕੋਈ, ਨਹੀਂ, ਹੁਣ ਮੈਂ ਵੀ ਮੰਗਵਾ ਵੇਖਣੀ ਹੈ ਇਹ ਲਿੰਕ, ਤੋਂ ਨਾ, ਫਿਰ ਮੈਂ ਵੀ ਮੰਗਵਾਇਆ, ਤੁਸੀਂ ਵੀ ਇੱਕ ਵਾਰੀ ਮੰਗਵਾ ਵੇਚਣਾ,
ਹਾਂਜੀ, ਮੈਂ ਮੰਗਵਾਵਾਂਗੀ,
ਤੇ ਹੋਰ ਸੁਣਾਓ ਹੋਰ ਠੀਕ ਨੇ, ਮੰਮੀ- ਪਾਪਾ ਠੀਕ ਨੇ ਤੁਹਾਡੇ,
ਵਧੀਆ ਬਸ ਬੜੇ ਦਿਨ ਹੋ ਗਏ ਤੁਸੀਂ ਵੀ ਚੱਕਰ ਜਿਹਾ ਨਹੀਂ ਲਇਆ ਘਰ, ਮੈਂ ਕਿਹਨੀਆਂ ਸਗੋਂ ਆਓ ਕਦੀ ਘਰ ਤੁਸੀਂ।
ਹਾਂਜੀ, ਮੈਂ ਆਵਾਂਗੀ ਦੇਖੋ ਜਾ ਤੇ ਮੈਂਈ ਆ, ਆਵਾਂਗੀ ਦੇਖਣ, ਆਵਾਂਗੀ ਤੁਹਾਡਾ ਸੂਟ ਵੀ ਵੇਖਾਂਗੀ ਹੋਰ ਵੀ ਨਾ ਵੈਸੇ ਮੈਂ ਸ਼ੋਪ, ਸੋਪਿੰਗ ਕਰਨੀ ਹੈ ਕਿਉਂਕਿ ਨਾ ਮੈਰਿਜ ਹੈਗੀ ਹੈ ਸਾਡੇ ਨਾ, ਤੇ ਤੁਹਾਡੇ ਨਾਲ ਹੀ ਜਾਵਾਂਗੀ ਮੈਂ,
ਹੋਰ ਸ਼ੋਪਿੰਗ ਤਾਂ ਭੈਣ ਜੀ ਮੈਂ ਕਹਿੰਦੀ ਚਾਹੇ ਅਸੀਂ ਔਫਲਾਈਨ ਐ ਮਾਰਕੀਟ ਤੋਂ ਹੀ ਕਰ ਲੈਂਦੇ ਹਾਂ ਨੇੜੇ ਮਾਰਕੀਟ ਮਾਰਕੀਟ ਹੈ ਨਾ ਜਿਹੜਾ ਇੱਥੇ ਵੀ ਬੜੀ ਵਧੀਆ, ਵਧੀਆ ਦੁਕਾਨਾਂ ਨੇ ਮੈਂ ਤੁਹਾਨੂੰ ਦੱਸ। ਤਾ ਕਿ ਇੱਕ ਦੋ ਦੁਕਾਨਾਂ ਤੇ ਆਪਣਾ ਮੈਂ ਵੀ ਲੈਣੇ ਨੇ ਸੂਟ। ਪਿੰਗ ਵਾਸਤੇ ਤਾਂ ਜਿਵੇਂ ਤੁਸੀਂ ਤਾਂ ਪਾਰਟੀ ਵੀਅਰ ਕਹਿ ਰਹੇ ਹੋ ਨਾ, ਮੈਂ ਇੱਕ ਦੋ ਆਪਣਾ ਡੇਲੀ ਵੀਅਰ ਵਾਸਤੇ ਵੇਖ। ਖਲਾ ਵਲੀ
ਅੱਛਾ ਨਹੀਂ ਮੈਂ ਵੀ ਦੇਖਾਂਗੀ ਮੈਂ ਵੀ ਡੇਲੀ ਵੇਅਰ ਤੇ ਦੇਖ ਲਾਂਗੀ ਹਾਂਜੀ,
ਦੁਕਾਨਾਂ ਵੀ ਦੱਸਾਂਗੇ ਜਿੱਥੋਂ ਫੈਂਸੀ ਸੂਟ ਮਿਲ ਜਾਂਦੇ ਨੇ ਆਪਣਾ
ਅੱਛਾ,
ਹਾਂਜੀ ਬੜੇ ਵਧੀਆ ਵਧੀਆ ਸੂਟ ਨੇ ਨਾਲੇ, ਇਹ ਹੋਏ ਨਾ ਥੋੜ੍ਹੀ ਬਹੁਤੀ ਜਾਣ ਪਹਿਚਾਣ ਹੋਏ ਅਤੇ ਆਪਣਾ ਡਿਸਕਾਊਂਟ ਵੀ ਕਰ ਦਿੰਦੇ ਨੇ ਆਪ,
ਹਾਂਜੀ, ਹਾਂਜੀ ਇਹ ਤੇ ਗੱਲ ਹੈਗੀ ਹੈ,
ਹਾਂਜੀ, ਹਾਂਜੀ ਕੋਈ ਨਹੀਂ ਤੁਸੀਂ ਆਉਣਾ ਅਸੀਂ ਇਕੱਠੇ ਹੀ ਚੱਲੇ ਹਾਂ ਫਿਰ ਮਾਰਕੀਟ,
ਹਾਂਜੀ ਹੋਰ ਸੁਣਾਓ ਤੁਸੀਂ ਲਗਾਓ ਚੱਕਰ,
ਬਸ ਭੈਣ ਜੀ ਆਵਾਂਗੀ ਮੈਂ ਆਏ ਫ੍ਰੀ ਲਾ ਥੋੜੇੇ, ਬੱਚਿਆਂ ਤੋਂ ਨਾਂ ਤੁਹਾਨੂੰ ਪਤਾ ਨਾ ਦੇ ਸਕੂਲ ਖੁੱਲਣ ਵਾਲੇ ਨੇ ਹੁਣ ਤੁਹਾਡੇਆ ਦੇ ਕਦੋਂ ਖੁੱਲ੍ਹੇ ਨੇ ਸਕੂਲ ਇੱਕ ਤਰੀਕ ਤੋਂ ਹੀ,
ਹਾਂਜੀ, ਸਾਡੇ ਛੇ ਤਰੀਕ ਤੋਂ ਖੁੱਲਣਗੇ,
ਅੱਛਾ, ਅੱਛਾ ਇਹਨਾਂ ਦੇ ਇਕ ਤੋਂ ਬਸ ਇਹਨਾਂ ਨੂੰ ਤੋਰ ਕੇ ਨਾ ਸਕੂਲ ਆਪਣਾ, ਫਿਰ ਵਿਹਲੀ ਜੇ ਹੋ ਕੇ
ਅੱਛ ਅੱਛਾ ਕੋਈ ਨਹੀਂ ਆਉਣਾ ਹਜੇ ਤਾਂ ਮੈਂ ਵੈਸੇ ਪੇਕੇ ਕੇ ਆਈ ਦੀ ਹਾਂ। ਤੇ ਹਾਂਜੀ ਪਰਸੋਂ ਚਲੀ ਜਾਵਾਂਗੀ ਘਰ,
ਤੇ ਫੇਰ ਮੈਂ ਤੁਹਾਨੂੰ ਕੋਲ ਕਰਾਂਗੀ ਤੁਸੀਂ ਆ ਜਾਣਾ,
ਇਹ ਨਾ ਹੋਏ ਨਾ ਕਿ ਮੈਂ ਹਾਂ, ਮੈਂ ਹਾਂਜੀ,
ਹਾਂ
ਕੋਲ ਕਰ ਲੈਣਾ ਇੱਕ ਵਾਰੀ ਹੈ,
ਚੱਕਰ ਲੱਗਿਆ ਨਾ ਮੇਰਾ ਅਤੇ ਅਗਰ ਸਲਾਹ ਬਨੀ ਆਉਣ ਦੀ, ਮੈਂ ਕੋਲ ਕਰ ਲਾਂਗੀ ਇੱਕ ਵਾਰੀ ਆਉਣ
ਹਾਂਜੀ,
ਹੋਰ ਬੱਚਿਆਂ ਨਾਲ ਲੈਣਾ ਭਾਜੀ ਨਾਲ ਲੈਣਾ,
ਹ ਹਾਂਜੀ, ਹਾਂਜੀ ਲਿਆਵਾਂਗੇ ਇਹਨਾਂ ਨੂੰ ਵੀ ਨਾਲ ਹੀ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ,
ਹਾਂਜੀ ਸਤਿ ਸ਼੍ਰੀ ਅਕਾਲ ਜੀ,